ਲ
ਹੈਲੋ।
ਹੈਲੋ।
ਹਾਂਜੀ ਜੀ ਸਤਿ ਸ੍ਰੀ ਅਕਾਲ। ਹਾਂਜੀ, ਹੋਰ ਕੀ ਹਾਲ- ਚਾਲ ਹੈ ਤੁਹਾਡਾ।
ਹਾਲ ਤੇ ਬਹੁਤ ਅੱਛੇ ਨੇ ਹੀ ਏਂ, ਅ ਗਰਮੀ ਬਹੁਤ ਸੀ। ਗਰਮੀ ਦੇ ਗਰਮੀ ਦੇ ਕਾਰਨ, ਚੱਕਰ ਆਣ ਲੱਗ ਪਏ।
ਅੱਛਾ ਅੱਛਾ।
ਨਾ ਗਰਮੀ ਬਹੁਤ ਸੀ, ਗਰਮੀ ਕ ਚੱਕਰ ਆਉਣ ਲਗ ਪਏ। ਘਬਰਾਹਟ ਜਿਹੀ, ਬੀ ਪੀ ਬੜਾ ਘੱਟ ਹੋ ਗਿਆ ਮੇਰਾ।
ਹ
ਫਿਰ ਡਾਕਟਰ ਕੋ ਜੋ ਹੈ ਦਵਾਈ ਲੈਨ ਗਏ। ਦਵਾਈ ਲਿਆਂਦੀ ਫਿਰ ਉਹਨਾਂ ਨੇ ਸਾਈ ਤੇ ਹੋਇਆ ਹੈ ਉਹ ਕੇਂਨਦੇ, ਗਰਮੀ ਦੇ ਕਾਰਨ ਉਹ ਬੀਪੀ ਘੱਟ ਹੋ ਗਿਆ ਹੈ।
ਹਾਂਜੀ -ਹਾਂਜੀ ਫਿਰ ਧਿਆਨ ਰੱਖੋ ਨਾ, ਤੁਸੀਂ ਠੰਡੀਆਂ ਚੀਜ਼ਾਂ ਖਾਓ।
ਹਹੋ
ਹ ਹਾਂਜੀ ਹਾਂਜੀ ਮਤਲਬ ਜੋ ਆਪਾਂ ਠੰਡਾ ਫੀਦਾ ਆ ਨਾ, ਉਹ ਠੰਡਾ- ਠੰਡਾ ਨੀ ਆ, ਤੁਸੀਂ ਜਿਵੇਂ ਕੱਚੀ ਲੱਸੀ ਹੋ ਗਈ ਦੁੱਧ ਪਾਂਦੇ ਨਾ, ਦੁੱਧ ਹੁੰਦੈ ਹੈ ਦੁੱਧ ਵਿੱਚ ਪਾਣੀ ਪਾ ਕੇ। ਤੇ ਉਹ ਕੱਚੀ ਲੱਸੀ ਬਣਾ ਕੇ ਪੀਓ, ਅੱਛਾ ਫੇਰ ਹੋਰ ਹੁੰਦੈ, ਗੂੰਦ ਹੁੰਦੀ ਏ, ਗੂੰਦ ਨੂੰ ਭਿਓ ਨੂੰ ਰਾਤ ਨੂੰ, ਤੇ ਸਵੇਰੇ ਚਾਹੇ ਤੁਸੀਂ ਕਟੋਰੀ ਭਰ ਕੇ ਗੂੰਦ, ਵਿੱਚ ਥੋੜ੍ਹਾ ਜਿਹਾ ਸ਼ਰਬਤ ਪਾ ਲਉ।
ਆਹ
ਤੇ ਉਹ ਖਾਓ, ਮਤਲਬ ਚਾਹੇ ਤੁਸੀਂ ਕੱਲੀ ਗੂੰਦ ਖਾ ਲੋ ਸ਼ਰਬਤ ਚ ਨਾ ਪਾਓ ਦੁੱਧ ਚ ਨਾ ਪਾਓ ਕਟੋਰੀ ਚ ਪਾਓ। ਤਾਂ ਕੇ ਤੁਸੀਂ ਉਹ ਵੀ ਖਾ ਸਕਦੇ ਓ।
ਓ ਜੋ ਗੂੰਦ ਹੁੰਦੀ ਐ, ਸਾਡੀ ਅੰਦਰ ਦੀ ਗਰਮੀ ਨੂੰ ਖ਼ਤਮ ਕਰਦੀ ਹੈ।
ਆਹ ਫਿਰ ਹੋਰ ਵੀ ਪਤਾ ਨੀ ਕੀ ਦੱਸਦੇ ਆ, ਚਾ ਚਾਤੀ ਵਾਲੀ ਲੱਸੀ ਮਿੱਟੀ ਦੇ ਭਾਂਡੇ ਚ ਅੱਜ, ਕੱਲ੍ਹ ਤਾਂ ਲੋਕੀ ਮਿਕਸੀਆਂ ਚ ਬਣਾਉਣ ਲੱਗ ਗਏ ਨਾ। ਉਹ ਜਾਤੀ ਵਾਲੀ ਲੱਸੀ ਪੀਵੋ ਉਹ ਵੀ ਠੰਡੀ ਹੁੰਦੀ ਐ, ਉਹ ਪੀਵੋ।
ਹਮ
ਬਸ ਅੱਜ ਕਲ ਤਾਂ ਗ ਗਰਮੀ ਤਾਂ ਆਪਣੀ ਬੇਟੀ ਨੂੰ ਕਵਾ ਮੈਂ ਰਸੋਈ ਵੱਲ ਜਾ ਰਹੀ ਬੇਟਾ ਪਰ ਮੇਰਾ ਰਸੋਈ ਚ ਬੜਨ ਨੁੰ ਮਨ ਨੀ ਕਰਦਾ ਪ ਪਰ ਮਜਬੂਰੀ ਹੈ ਨਾ ਬੱਚਿਆਂ ਲਈ ਰੋਟੀ ਪਾਣੀ ਤਾਂ ਬਣਾਣਾ ਹੀ ਪੈਂਦਾ ਹੈ।
ਹਾਂ ਗਰਮੀ ਬਹੁਤ ਹੈ ਗਰ ਗਰ ਨਾਂ ਚ ਸਰੀਰ ਟੂਟ ਰਿਹਾ। ਡਾਕਟਰ ਸਾਹਿਬ ਕੋ ਗੈਠਡ
ਡਾਊਨ ਹੋ ਜਾ ਤਾਂ ਫਿਰ ਰੇਡ ਹੁੰਦਾ ਤੁਸੀਂ ਕੋਲਡ ਕੌਫੀ ਵੀ ਪੀ ਸਕਦੇ ਸੀ ਕੋਲਡ ਕੌਫੀ ਪੀਂਦੇ ਹੋ ਤੁਸੀਂ
ਉਹਨੇ ਬਣਾਈ ਜਾਏਗੀ। ਹੋਰ
ਹਾਂਜੀ-ਹਾਂਜੀ ਕੋਲਡ ਕਾਫੀ ਪੀਓ ਐਨਰਜੀ ਜੂਸ ਪੀਓ
ਤੇ ਬੋਲ ਹੀ ਪੀ ਕੇ
ਹਾਂਜੀ-ਹਾਂਜੀ ਔਰ ਦਾ ਘੋਲ ਤਾਂ ਜੀ ਜਿਹਰਾ ਪੀਂਦੇ ਲੈਟਰਿਨ ਬਾਥਰੂਮ ਲੱਗਿਆ ਹੈ ਨਾ
ਹਾਂ ਗੂ ਗੁਰੂਕੋਲ ਡੀ
ਅ
ਲ ਬਸਨ ਬਾਦ ਨਹੀਂ ਸਕਦੇ।
ਹੈਲੋ,
ਲੈਟਰਟਰਿਨ ਬਾਥਰੂਮ ਉਹ ਲੈਟਰਿਨ ਲੱਗੀ ਹੋਏ। ਪੋਟੀਆਂ ਲੱਗੀਆਂ ਹੋਣ ਤਾਂ ਤਾਂ ਪੀਂਦੇ ਹੋਰ ਇਸ ਤਰਾ ਸਾਡੇ ਅੰਦਰ ਸਰੀਰ ਦੇ ਅੰਦਰ ਪਾਣੀ ਦੀ ਕਮੀ ਨਾ ਆਏ
ਉਹਨੂੰ ਬਹੁਤ ਸਾਰਾ ਡੱਬਾ ਹੀ ਲੱਗਦਾ ਗ
ਹਾਂਜੀ-ਹਾਂਜੀ ਗੁਲੂਕੋਜ਼ ਤੇ ਠੰਡਾ ਹੁੰਦਾ ਮੈਂ ਤੇ ਆਪ ਆਪਣੇ ਬੱਚਿਆਂ ਨੂੰ ਗਲੂਕੋਜ਼ ਦਾ ਪੂਰਾ ਕਿੱਲੋ ਵਾਲਾ ਡੱਬਾ ਲਿਆ ਕੇ ਦਿੱਤਾ। ਤ ਜ ਅਸੀਂ ਰੋਟੀ ਖਾਂਦੇ ਹਾਂ ਤਦ ਗਲੂਕੋਸ। ਕੰਮ ਤੇ ਜਾਣ ਬੱਚੇ ਉਹਨਾਂ ਨੂੰ ਨਾਲ ਗਲੂਕੋਜ ਦੇ ਦਹਿੰਦਾ ਵੀ ਗਲੂਕੋਜ ਪੀਣਾ ਜਾ ਕੇ,
ਹਾਂਜੀ, ਹੋ ਰਸ ਉਸ ਤੋਂ ਇਲਾਵਾ
ਉਸ ਤੋਂ ਇਲਾਵਾ ਤਾਂ ਉਹ ਹਾਂਜੀ ਮੈਂ ਤੁਹਾਨੂੰ ਦਸੀ ਤਾਂ ਕੱਚੀ ਲੱਸੀ ਚਾਟੀ ਵਾਲੀ ਲੱਸੀ ਚੀ ਇਹ ਚੀਜ਼ ਪੀਵੋ ਤਾਂ ਗਰਮੀ ਦੂਰ ਹੋ ਜਾਂਦੀ ਹੈ।
ਹਾਂਜੀ,
ਅੱਛਾ ਇੱਕ ਧੂਪ ਵਿੱਚ ਬਾਹਰ ਨਾ ਨਿਕਲੋ ਅਗਰ ਤੁਸੀਂ ਧੂੱਪ ਵਿੱਚ ਜਾਂਦੇ ਪਏ ਹੋ। ਤਾਂ ਆਪ ਨੂੰ ਕਵਰ ਕਰਕੇ ਜਾਓ ਜਿਵੇਂ ਕਿ, ਆਪਾਂ ਤਾਂ ਸਰਦਾਰ ਆ ਤੇ ਸਿਰ ਤੇ ਤੇ ਸਾਡੇ ਭਟਕਾ ਹੁੰਦਾ ਹੀ ਆ ਜਿਵੇਂ ਪਰ ਨਾ ਲੈ ਲਉ ਕਿ ਸਾਡੇ ਮੂੰਹ ਨੂੰ ਉਹਨੂੰ ਗਰਮੀ ਨਾ ਲੱਗੇ ਹੁਣ, ਥੋੜਾ ਗਿੱਲਾ ਕਰ ਲੋ,
ਹੂੰ,
ਜਦੋਂ ਤੁਸੀਂ ਕੰਮ ਤੋਂ ਆਦੇ ਹੋ ਆਪਣੀਆਂ ਅੱਖਾਂ ਨੂੰ ਸਕੂਨ ਦੇਣ ਲਈ ਠੰਡੇ ਪਾਣੀ ਨੂੰ ਉਹਦੇ ਵਿੱਚ ਚਿਰ ਰ ਮਾਲ ਦੇ ਬੋਲੋ ਅਤੇ ਆਪਣੀਆਂ ਅੱਖਾਂ 'ਤੇ ਰੱਖੋ।
ਗਰਮੀ ਬਹੁਤ ਹੀ ਪੈ ਰਹੀ ਨਾ ਮਹੀਨਾ ਵੀ, ਚਨਰੇਗਾ ਹੈਈ
ਦਾ ਬਿਲਕੁਲ ਵੀ ਜੀ ਔਰ ਪਾਣੀ ਪੀ ਜਾਓ
ਅੱਜ ਗਰ ਗਰਮੀ-ਗਰਮੀ ਜਾ ਜਗਾ ਸ਼ਪਦੇ
ਹਾਂਜੀ ਅੱਜ ਔ ਸੀ ਨੇ ਇਕਾਰਸੀ ਸੀ ਅੱਜ ਅਕਾਦਸ਼ੀ ਸੀ ਗਰਮੀ ਸੀ ਔਰ ਅੱਜ ਅਕਾਦਸ਼ੀ ਦੀ ਹੈ ਇਹ ਦਿਨ ਲਗਾਉਂਦੇ ਆ ਲੋਕੀ ਬਹੁਤ ਜਗ੍ਹਾ ਤੇ ਲੱਗਦੀ ਹੈ ਕਈ ਲੋਕ ਤਾਂ ਫਰੂਟਸ ਵੀ ਵੰਡਦੇ ਆ ਮੈਂਗੋ ਹੋ ਗਿਆ ਹੋ ਗਏ ਖੀਰੇ ਹੋ ਗਏ। ਇਹ ਚੀਜ਼ਾਂ ਵੰਡਦੇ ਵੀ ਨੇ
ਅੱਜ ਤੇ ਬੱਸਾਂ ਵਗੈਰਾ ਚ ਰੋਕ ਰੋਕ ਕੇ ਵੀ ਜਲ ਪਿਆ। ਛਬੀਲ ਵਗੈਰਾ ਇੱਕ ਇੱਕ ਬਸ ਨੂੰ ਰੋਕ ਰੋਕ ਕੇ ਜਗ੍ਹਾ ਜਗ੍ਹਾ ਤੇ ਕੋਈ ਸ਼ਰਬਤ ਵੰਡ ਰਿਹਾ ਕੋਈ ਦੁੱਧ ਕੋਈ ਠੰਡਾ ਕੋਈ ਕੁਛ ਕੁਛ ਬਹੁਤ ਬਹੁਤ ਅ ਮ ਇਹ ਔਨਨ ਲ ਕਸ
ਹਾਂਜੀ ਹਾਂਜੀ ਹਾਂਜੀ
ਹੋਰ ਇਹਨਾਂ ਜ਼ਖਸੀ ਤੇ ਪੀਣਾ ਸਕੂਨ ਦਿੰਦਾ ਹੈ ਪਰ ਇੱਕ ਹੋਰ ਵੀ ਨਾ ਕਿ ਲੱਤਾਂ ਵੀ ਬੜੀਆਂ ਪੀੜ ਕਰਦੀ ਆ ਪਈਆਂ
ਗਰਮੀ ਕਾਰਨ ਜੀ ਗਰਮੀ ਕਾਰਨ ਉਹ ਲੱਤਾਂ ਕੂਚਦੀਆਂ। ਖੁਸ ਦੀਆਂ ਲੱਤਾਂ ਜਦੋਂ ਸਾਡਾ ਬੀ ਪੀ ਡਾਊਨ ਹੁੰਦਾ ਹੈ। ਤੇ ਲੱਤਾਂ ਹੀ ਖੁਸਦੀਆਂ ਨੇ? ਹਾਂ ਜੀ ਹਾਂ ਬਹੁਤ ਮਤਲਬ ਕਿ ਇਹ ਮਹੀਨਾ ਹੀ ਉਹ ਕਹਿੰਦੇ ਨਾ ਜੇਠ ਹਾੜ ਇਹ ਦੋ ਮਹੀਨੇ ਬਹੁਤ ਜ਼ਿਆਦਾ ਗਰਮੀ ਦੇ ਹੁੰਦੇ ਆ। ਮਤਲਬ ਕਿ ਇਹਨਾਂ ਨੂੰ ਅੱਸੀ ਫਿਰ ਸਾਵਣ ਦੇ ਵਿੱਚ ਬਰਸਾਤ ਲੱਗ ਜਾਂਦੀ ਹੈ। ਤਾਂ ਹੁਣ ਵੀ ਅੱਜ ਅਜ ਵੀ ਥੋੜਾ ਮੌਸਮ ਵਿੱਚ ਤਬਦੀਲ ਜਿਆ ਤੇ ਹੋਇਆ ਸੀ। ਲੇਕਿਨ ਕੁਛ ਨਹੀਂ ਨਾ ਤੋ ਹਨੇਰੀ ਆਈ ਨਾ ਹਵਾ ਵਗੀ ਬਸ ਗੁੰਮਾ ਸੁੁੰਮਾ ਜਿਹਾ ਰਹਿੰਦਾ।
ਹ
ਅਸੀਂ ਵੀ ਦੂਸਰੇ ਘਰ ਗਏ ਦੇ ਸੀ। ਉੱਧਰ ਬਹੁਤ ਗਰਮੀ ਲੱਗੀ ਤਾਂ ਮੇਰੀ ਛੋਟੀ ਦਰਾਣੀ ਨੇ ਆਪ ਆਪਓਰੇਸ਼ਨ ਕਰਵਾਇਆ ਹੋਇਆ ਉਹ ਤਾਂ ਘਬਰਾ ਗਈ ਆਪਣੇ ਘਰ ਕਹਿ ਲਈ ਮੈਨੂੰ ਘਬਰਾਹਟ ਬਹੁਤ ਹੁੰਦੀ ਪਈ ਹੈ।
ਕੀਚ
ਮੈਨੂੰ ਗਰਮੀ ਲੱਗਦੀ ਪਈ ਹੈ ਤਾਂ ਫਾਈ ਅਸੀਂ ਉਹਨੂੰ ਆਪਣੇ ਇੱਧਰ ਵਾਲੇ ਘਰ ਲੈ ਆਏ। ਇਧਰ ਵਾਲਾ ਖਾਲਸਾ ਦਾ ਡਬਲ ਮੰਜ਼ਿਲ ਬਣਿਆ ਹੋਇਆ। ਇਸ ਕਾਰਨ ਸਾਡੇ ਥੱਲੇ ਵਾਲੇ ਕਮਰੇ ਜਿਹੜੇ ਉਹ ਠੰਡੇ ਨੇ। ਤਾਂ ਫਿਰ ਉੱਥੇ ਆ ਕੇ ਥੋੜ੍ਹਾ ਜਿਹਾ ਉਹਨੂੰ ਆਰਾਮ ਲੱਗਿਆ। ਸਰ ਥੋੜੀ ਚਿਰ ਮੇ
ਤੇ ਤੁਸੀਂ ਹਾਊਸ ਵਾਈਫ ਵੀ ਹੋ ਕੁਝ ਹੋਰ ਵੀ ਕੰਮ ਕਰਦੇ ਹੋ।
ਨਹੀਂ ਜੀ ਮੈਂ ਤਾਂ ਹਾਊਸ ਵਾਈਫ ਹੀ ਹਾਂ ਘਰ ਦੇ ਕੰਮ ਮੁੱਕਦੇ ਨੇ ਨਹੀਂ ਬੜੀ
ਤੇ ਹਾਊਸ ਵਾਈਫ ਦੇ ਵਿੱਚ ਤੁਸੀਂ ਕੀ ਕੀ ਬਣਾ ਲੈਂਦੇ ਹੋ?
ਮੈਂ ਤਾਂ ਅਜ ਜੋ ਮਨ ਕਰੇ ਉਹ ਓਹੀ ਬਣਾ ਲੈਂਦੀ ਹਾਂ।
ਫਿਰ ਵੀ ਕੀ ਕੀ ਬਣਾਇਆ ਕੜੀ ਪਕੌੜੇ ਬਣਾਉਦੇ ਔ ਕਿ ਨਹੀਂ?
ਕੜ੍ਹੀ ਬਣਾਈ ਕੜ੍ਹੀ ਤਾਂ ਪੰਜਾਬੀਆਂ ਦੀ ਇੱਕ ਵਰਾਇਟੀ ਹੈ।
ਹਾਂਜੀ
ਕੜੀ ਬਣਾਈ ਵੀ ਹੈ ਵੇਖੋ ਜੀ ਸਾਡੇ ਘਰ ਤਾਂ ਕੜੀ ਬਣਦੀ ਹੈ ਅਤੇ ਪਕੌੜੇ ਡਬਲ ਤੋਂ ਵੀ ਟ੍ਰਿੱਪਲ ਬਣਦੇ ਆ। ਜੋ ਕੜੀ ਚ ਤਾਂ ਪਾਣੇ ਪਾਉਣੇ ਆ।
ਤੇ ਕੜੀ ਬਣਾਉਂਦੇ ਕਿਸ ਤਰ੍ਹਾਂ ਨੇ?
ਕੜੀ ਤਾਂ ਇਹ ਬਣਾਉਂਦੇ ਜੀ ਵੇਸਣ ਵੁਸਨ ਘੋਲ ਲੈਂਦੇ ਆ। ਉਹਦੇ ਚ 'ਚ ਨਮਕ ਮਿਰਚ ਹਲਦੀ ਪਾ ਲਉ।
ਕਿੰਨੇ ਕਿੰਨੇ ਕਿੱਲੋ ਤੇ ਉਹ ਲਿਆਣੀ ਪੈਂਦੀ ਐ ਲੱਸੀ ਮਤਲਬ ਕਿੰਨਾ
ਇੱਕ ਕਿੱਲੋ ਲੱਸੀ ਲੈ ਆਵੋ ਮਤਲਬ ਜਿਵੇਂ ਹੁਣ ਅੱਜ ਕੱਲ੍ਹ ਬੱਚੇ ਵੇਖੋ ਦੋ ਜਾਂ ਪੰਜ ਮੈਂਬਰਾਂ ਲਈ ਇੱਕ ਕਿੱਲੋ ਲੱਸੀ ਬਹੁਤ
ਹਾਂਜੀ
ਫਿਰ ਉਹਦੇ ਚ ਪਾਈਆ ਵੇਸਣ ਬਹੁਤ ਐ
ਹਾਂਜੀ ਭਾਈ ਆ ਜਾਣੀ ਢਾਈ ਸੌ ਗ੍ਰਾਮ
ਹਾਂਜੀ ਘੱਟ ਹੀ ਪੈਂਦਾ ਪਾਈ ਤਾਂ
ਹਾਂਜੀ
ਕਿਉਕਿ ਵੇਤਨ ਜਿਹੜਾ ਫੁੱਲਦਾ ਹੈ ਉਹ ਗਾੜਾ ਕਰ ਦਿੰਦਾ ਤਾਂ ਪਾਈਆਂ ਦਾ ਵੀ ਘੱਟ ਪੈਂਦਾ
ਹਾਂਜੀ
ਤੇ ਆ ਕੜੀ ਨੂੰ ਕਾੜੀ ਜਾਓ ਕਾੜੀ ਜਾਓ ਕੜੀ ਗਾੜੀ ਹੋ ਜਾਂਦੀ ਤਾਂ ਫੇਰ ਇੱਕ ਸਾਈਡ ਤੇ ਤੁਸੀਂ ਤੁਹਾਡੀ ਮਰਜੀ ਜੀਰਾ ਆਲੂ ਪਿਆਜ ਦੇ ਪਕੌੜੇ ਕਿਦੇ ਪਕੌੜੇ ਬਣਾਣੇ ਆ ਉਹ ਬਣਾਓ
ਤੇ ਉਹ ਪਾਈਆ ਬੇਸਣ ਦੇ ਵਿੱਚ ਹੀ ਪਕੌੜੇ ਬਣਨਗੇ
ਹਾਂਜੀ
ਹਨ ਹਾਂਜੀ ਹਾਂ ਵਿੱਚ ਤੇਲ ਦੂਧ ਵਗੈਰਾ ਕਿੰਨੀ ਕੁ ਦੇਰ
ਵੇਖੋ ਜੀ ਕੜੀ ਕਾਹਨੀ ਹੈ ਜਿਹੜੀ ਏਦਾਂ ਪਾਉਣਾ ਘੰਟਾ ਲੱਗਦਾ ਉਹ ਉਹਦੇ ਕੋਲ ਹੀ ਖਲੋਣਾ ਪੈਂਦਾ ਕਿਉਂਕਿ ਕੜੀ ਉਬਲ ਉਬਲ ਕੇ ਫਿਰ ਬਾਹਰ ਆ ਜਾਂਦੀ ਹੈ ਗੈਸ ਤੋਂ ਉਹ ਅਸੀਂ ਬਾਹਰ ਨਹੀਂ ਕੱਢਣੀ ਤੁਸੀਂ ਕਦੀ ਗੈਸ ਨੂੰ ਹਲਕਾ ਕਰੋਗੇ ਕਦੀ ਤੇਜ ਕਰੋਗੇ ਜਦੋਂ ਫੇਰ ਗੜਕੇ ਆਣ ਲੱਗ ਜਾਣ ਨਾ ਉਦੋਂ ਫਿਰ ਸਹੀ ਹੋ ਜਾਂਦੀ ਆ ਜਦੋਂ ਫੁੱਟੀਆਂ ਜਾਣੀਆਂ ਤਾਂ ਟੁੱਟ ਜਾਂਦੀਆਂ ਤੇ ਫਿਰ ਸਹੀ ਹੋ ਜਾਂਦੀ ਹਾਂ ਫੇਰ ਉਹਦੇ ਚ ਥੋੜੀ ਜਿਹੀ ਜਵੈਨ ਪਾ ਦੋ ਅਦਰਕ ਪਾ ਦੋ ਅਤੇ ਮਿਰਚਾਂ ਪਾ ਦੋ
ਹੋਰ
ਹਾਂਜੀ ਫੇਰ ਪਕੌੜੇ ਤਲੇ ਹਾਂਜੀ ਤਰੀ ਫਿਰ ਪਕੌੜੇ ਤਲ ਲਵੋ ਪਕੌੜੇ ਤਲ ਕੇ ਤੇਲ ਤਾਂ ਜਿਆਦਾ ਹੀ ਹੁੰਦਾ ਥੋੜ੍ਹਾ ਤੇਲ ਕੱਢ ਲਵੋ ਫੇਰ ਉਹਦੇ ਚ ਪਾਓ ਨਾਲ ਮੇਥੇ ਪਾਓ ਨਾਲ ਜਵਾਇਨ ਪਾਓ ਤਾਂ ਉਹ ਤੜਕਾ ਜਿਹੜਾ ਉਹ ਕੜੀ ਦੇ ਕੜੀ ਓਹੀ ਜਾਣੀ ਕੜੀ ਹੈ
ਉਹ ਫੇਰ ਉਹ ਅਲੱਗ ਦੀ ਬਣਾ ਕੇ ਤੇ ਅਲੱਗ ਉਹ ਵਿੱਚ ਪਾ ਦੇਣਾ
ਹਾਂਜੀ ਹਾਂਜੀ ਜੇ ਆਪਾਂ ਪਹਿਲਾਂ ਜਿਵੇਂ ਮੇਤਰੇ ਆਪਾਂ ਪਹਿਲਾਂ ਤੋੜ ਦਿੱਤੇ ਉਹ ਕੜੀ ਕੌੜੀ ਹੋ ਜਾਂਦੀ ਹੈ ਇਸ ਕਰਕੇ ਅਸੀਂ ਹਾਂਜੀ ਜਦੋਂ ਕੜੀ ਕਢ ਜਾਂਦੀ ਚੰਗੀ ਜਿਸ ਤਰ੍ਹਾਂ ਆਪਾਂ ਪਕੌੜੇ ਵੀ ਪਾ ਦਿੰਦੇ ਹਾਂ ਤੇ ਉੱਤੋਂ ਦੀ ਤੜਕਾ ਪਾ ਦੋ ਬਸ
ਹਾਂ ਬਿਲਕੁਲ ਹੋਰ ਕਿਹੜੀ ਕਿਹੜੀ ਚੀਜ਼ ਬਣਾ ਲੈਂਦੇ ਤੁਸੀਂ
ਮੈਂ ਤਾਂ ਜੀ ਸਾਰੀਆਂ ਹੀ ਬਣਾ ਲੈਂਦੀ ਹਾਂ ਛੋਲੇ ਕੀ ਰਾਜਮਾਹ ਕੀ ਪੂ ਰੀ ਆਲੂ ਕੀ ਕਚੋਰੀ ਕੀ ਬ੍ਰੈਡ ਪਕੌੜੇ ਕੀ ਬ੍ਰੈਡ ਰੋਲ ਪੀ ਸਭ ਕੁਛ ਸਾਡੇ ਮੰਮੀ ਪਾਪਾ ਨੇ ਸਾਨੂੰ ਸਿਖਾਇਆ ਪਰ ਅੱਜ ਦੀ ਪੀੜ੍ਹੀ ਆ ਅੱਜ ਦੇ ਬੱਚੇ ਕਹਿੰਦੇ ਸਾਨੂੰ ਕੁਛ ਨੀ ਆਉਂਦਾ ਬਸ ਜੀ ਕੀ ਕਰ ਸਕਦੇ ਹਾਂ ਦੱਸ
ਅੱਛਾ ਜੀ ਤੇ ਆਪਣਾ
ਹੂੰ
ਹੋਰ ਬਾਕੀ
ਕੋਈ ਨੀ ਕੋਈ ਨੀ ਜੀ ਤੁਸੀਂ ਕਰਦੇ ਰਿਹਾ ਕਰੋ ਫੋਨ ਯਾਦ ਕਰਿਆ ਕਰੋ ਸਾਨੂੰ
ਤੇ ਫੇਰ ਨਵੀਂ ਨਵੀਂ ਨਵੀਂ ਨਵੀਂ ਵਰਾਇਟੀ ਵੀ ਦਸ
ਕੋਈ ਨੀ ਕੋਈ ਨੀ ਮੈਂ ਕੱਲ ਤੁਹਾਨੂੰ ਹੋਰ ਨਵੀਂ ਵਰਾਇਟੀ ਦੱਸਾਂਗੀ ਤੁਹਾਨੂੰ ਮੈਂ ਡੋਕਲਾ ਬਣਾਉਣਾ ਦੱਸਾਂਗੀ
ਹੋਰ ਹੋਰ ਵੈਸੇ ਤੁਹਾਡੇ ਘਰ ਵਿਚ ਕੌਣ ਕੋੌਣ ਨੇ
ਘਰ ਮੇਰੇ ਦੋ ਬੇਟੇ ਆ ਇੱਕ ਬੇਟੀ ਹੈ ਮੇਰੇ ਹਸਬੈਂਡ ਨੇ ਜੁਆਇੰਟ ਫੈਮਲੀ ਸੀ ਪਹਿਲਾਂ ਹੁਣ ਥੋੜੇ ਦਿਨ ਹੋਏ ਆਸੀ ਅਲੱਗ ਹੋਏ ਆ ਬਹੁਤ ਮਤਲਬ ਕਿ ਬਹੁਤ ਅੱਛੀ ਫੈਮਿਲੀ ਬਹੁਤ ਵਧੀਆ ਲੋਕ ਨੇ ਸਾਰੇ
ਚਲ ਠੀਕ ਠੀਕ ਹੈ ਜੀ ਕੱਲ ਫਿਰ ਕਰਾਂਗੇ ਕੋਲ
ਠੀਕ ਹੈ ਜੀ ਠੀਕ ਹੈ